ਹਾਂਜੀ ਸਤਿ ਸ੍ਰੀ ਕਾਲ। ਹੋਰ ਠੀਕ ਔ?
ਸਤਿ ਸ੍ਰੀ ਕਾਲ। ਹਾਂਜੀ ਠੀਕ ਆਂ।
ਔਰ ਕੀ ਕਰ ਰੇ ਸੀ?
ਕੁਛ ਨਈ ਬਸ ਫ੍ਰੀ 'ਚ ਬੈਠੇ ਦੇ ਆ ਫ੍ਰੀ।
ਅੱਛਾ, ਅੱਛਾ ਰੋ ਟੀ ਵਗੈਰਾ ਲਗਦੈ ਜਲਦੀ ਨਿਪਟ ਗਈ ਏ
ਹਾਂ ਰੋਟੀ-ਰੁਟੀ ਹੋ ਗਈ ਨਾ ਈ ਕਾਫੀ ਟਾਈਮ ਹੋ ਗਿਆ ਨਾ ਹੁਨ। ਤੇ ਤਿੰਨ ਵੱਜ ਗਏ ਦੇ ਹੋਣਗੇ ਮੇਰੇ ਖਿਆਲ ਸਾਢੇ ਤਿੰਨ
ਅੱਛਾ ਅੱ
ਹਾਂ ਬੱਚੇ ਬੁੱਚੇ ਸੋ ਗਏ ਦੇ ਨੇ।
ਹਾਂਜੀ।
ਤੇ ਫੇਰ ਅਸੀਂ ਬੈਠੇ ਦੇ ਆਂ ਖਾਲੀ ਐਵੇਂ।
ਅੱਛਾ-ਅੱਛਾ ਹੋਰ ਬੜੀ ਗਰਮੀ ਕਰ ਤੀ ਏ।
ਅਸੀ ਕਰ ਦਿੱਤੀ ਗਰਮੀ, ਰੱਬ ਨੇ ਕੀਤੀ ਦੀ ਏ।
ਆਹੋ ਘੁੰਮਣ ਬਾਰ ਨਿਕਲਣ ਤੇ ਜੀਅ ਨੀ ਕਰਦਾ ਕੁਛ ਸਮਾਨ ਲੈਣ ਜਾਣਾ, ਕੁਛ ਲੈਣ ਜਾਣਾ ਗਰਮੀ ਇੰਨੀ ਲੱਗਦੀ ਏ ਸ਼ਾਮੀ ਪੰਜ-ਛੇ ਵਜੇ, ਛੇ ਵਜੇ ਤੱਕ ਧੁੱਪ ਹੁੰਦੀ ਏ। ਹੈਲੋ। ਹੈਲੋ।